ਹੈਲੋ ਸਾਸ਼ਰੀਕਾਲ ਜੀ।
ਸਾਸ੍ਰੀਕਾਲ ਜੀ ਹੋਰ ਕਿੱਦਾਂ?
ਵਦੀਆ ਆਪਣਾ ਸੁਣਾਓ ਤੁਸੀ?
ਹੋਰ ਘਰ ਪਰ ਵਦੀਆ ਜੀ?
ਹਾਂਜੀ ਸਬ ਵਦੀਆ।
ਔਰ। ਬਸ ਵੈਸੇ ਈ ਦੇਖ ਰਿਆ ਦੀਗਾ ਮਹਾਂ ਵੀ ਪ੍ਰਦੂਸ਼ਣ ਕਿੰਨਾ ਹੋ ਗਿਆ ਨਾ ਅਪਨੇ ਯਰ। ਕੱਲ ਪਰਸੋਂ ਤਾ ਮੈਨੂੰ ਤਾ ਗਲਾ, ਜੁਖਾਮ ਬੁਖਾਰ ਵਗੈਰਾ ਏਦਾਂ ਹੋ ਗਿਆ ਹੀ ਜ ਦੀ ਮਾ ਪ੍ਰਦੂਸ਼ਣ ਈ ਬੌਤ ਆ ਆਪਣੇ ਤਾ ਪੰਜਾਬ ਚ ਏਥੇ।
ਐ ਤੇ ਬੌਤ ਸ ਬਹੁਤ ਜ਼ਿਆਦਾ ਵੱਡਾ ਟੋਪਿਕ ਐ, ਐ ਪਤਾ ਤੁਆਨੂੰ ਮੈਂ ਹਜੇ ਰੋਜ ਜਦਗੀ ਪੈਲਾਂ ਬਾਅਰ ਜਾਂਦੀ ਸੀ ਤੇ ਮੇਰਾ ਗਲਾ ਇਕਦਮ ਜਾਮ ਹੋ ਜਾਂਦਾ ਸੀ ਕਿਉਂਕਿ ਅ ਮਤਲਬ ਮੈਨੂੰ ਡਸਟ ਹੁੰਦੀ ਐ ਨਾ। ਧੂਲ ਹੁੰਦੀ ਐ ਓਦੇ ਨਾਲ ਐਲਰਜੀ ਹੋ ਗਈ ਕਿਉਂ ਹੋ ਗਈ ਕਿਉਂਕਿ ਹਰ ਜਗ੍ਹਾ ਏਨੀ ਜ਼ਿਆਦਾ ਪੋਲਿਊਸ਼ਨ ਏਨੀ ਜ਼ਿਆਦਾ ਧੂਲ ਨਿਕਲਦੀ ਗੱਡੀਆਂ ਦੀ ਕਿ ਮਤਲਬ ਮੈਨੂੰ ਸਾਹ ਲੈਣ ਦੀ ਇੰਨੀ ਪ੍ਰੋਬਲਮ ਹੋ ਗਈ ਸੀ ਹਜੇ ਤੇ ਸੋਚੋ ਮੈਂ ਇੰਨੀ ਦਵਾਈ ਕਰਾਈ ਐ ਤਾਂ ਮੈਂ
ਹੁੰ ਬਿਲਕੁਲ, ਬਿਲਕੁਲ ਏ ਬੌਤ ਵੱਡੀ ਸਮੱਸਿਆ ਨਾ ਆਪਨੀ ਇਹ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਤੇ ਅੱਜ ਤੋ ਪੈਲਾਂ ਤੁਸੀ ਏ ਸੋਚੋ ਵੀ ਜਦੋ ਪੈਲਾ ਆਪਣੇ ਪੁਰਾਣੇ ਸਮੇਂ ਚ ਆਬਾਦੀ ਜਦੋਂ ਘੱਟ ਆਉਂਦੀ ਥੀ ਹਨਾ ਠੀਕ ਐ ਓਦੋ ਇਹ ਬਿਲਕੁਲ ਵੀ ਨੀ ਸੀ ਪ੍ਰਦੂਸ਼ਣ ਏਨਾ।
ਤਾ ਏਨੀਆਂ ਗੱਡੀਆਂ ਨੀ ਹੋਂਦੀਆਂ ਸੀਗੀਆਂ ਨਾ।
ਬੌ ਘੱਟ ਤੀ ਉਦੋਂ ਜਿਉਂ ਜਿਉਂ ਫਿਰ ਇਹ ਆਪਨੀ ਆਬਾਦੀ ਬਧੀ ਅਤੇ ਆਪਨੇ ਲੋਕਾਂ ਦੀਆਂ ਜ਼ਰੂਰਤਾਂ ਵਧੀਆ ਉਦੇ ਸਾਬ ਨਾਲ ਸਾਦਨ ਵੱਦ ਗੇ ਜਿਵੇਂ ਗੱਡੀਆ, ਮੋਟਰਸਾਈਕਲਾ, ਬਾਈਕ ਵਗੈਰਾ ਏ ਚੀਜਾ ਚੱਲ ਪੀਆ। ਓਦੇ ਨਾਲ ਪ੍ਰਦੂਸ਼ਣ ਹੋਣ ਲੱਗ ਪਿਆ ਇਨਾਂ ਨੂੰ ਵਾਂ ਵਾਸਤੇ ਫੈਕਟਰੀਆਂ ਲੱਗੀਆ ਫੈਕਟਰੀਆ ਦੇ ਵਿੱਚ ਪ੍ਰਦੂਸ਼ਣ ਹੋਣ ਲੱਗ ਪਿਆ ਓਨਾਂ ਵਿੱਚ ਤੇ ਬਾਕੀ ਮੰਨ ਕੇ ਚਲੋ ਬੀ ਇਹ ਆਪਨਾ ਲਾ ਲੋਕਾਂ ਨੇ ਰੁੱਖ ਕੱਟਣੇ ਸ਼ੁਰੂ ਕਰਤੇ ਆਪਨੀਆ ਲੋੜਾਂ ਵਾਸ ਤੇ ਮਕਾਨ ਬਣੋਨ ਵਾਸਤੇ ਗੇਟ ਵਗੈਰਾ ਬਣੋਨ ਵਾਸਤੇ।
ਸਈ ਗੱਲ ਐ।
ਓਨਾਂ ਨਾਲ ਵੀ ਐ ਪ੍ਰਦੂਸ਼ਣ ਵਧਿਆ ਗਾ ਨਾ ਏ ਚੀਜ ਤੇ ਇਹ ਜਣੀ ਕਿ ਇਹ ਬੌਤ ਵੱਡੀ ਸਮੱਸਿਆ ਹੋ ਚੁੱਕੀ ਐ ਨਾ ਅੱਜ ਦੇ ਸਮੇਂ ਦੀ ਆਪਣੀ ਪ੍ਰਦੂਸ਼ਣ ਆ ਜੇੜੀ।
ਤੇ ਅੱਜ ਕੱਲ੍ਹ ਪੇੜ ਈ ਨੀ ਹੈਗੇ ਨੇ ਕਿਸੇ ਦੇ ਅ ਘਰੇ।
ਹਾਂਜੀ, ਕਿਵੇਂ ਰੁੱਖ ਕੱਟ ਤੇ ਲੋਕਾਂ ਨੇ ਰੁੱਖ ਆਪਣੇ ਉਨੂੰ ਹਵਾ ਨੂੰ ਸਾਫ਼ ਰੱਖਦੇ ਤੀ ਗਏ, ਆਕਸੀਜਨ ਛੱਡਦੇ ਤੀ ਗੇ ਕਾਰਬਨ ਡਾਇਆਕਸਾਈਡ ਛੱਡਦੇ ਆਕਸੀਜਨ ਲੈਂ ਤੇ ਛੱਡ ਦੀ ਕਾਰਬਨ ਡਾਏ ਅਕਸਾਈਡ ਲੈਂਦੀ ਸੀ ਨਾ ਚੀਜ਼ਾਂ ਨਾਲ ਹਵਾ ਸਾਫ਼ ਹੁੰਦੀ ਸੀ ਓਨਾਂ ਦੀ ਪ੍ਰਕਿਰਤੀ ਨਾਲ, ਤੇ ਆਪਣਾ ਮੌਸਮ ਸਾਫ਼ ਰਹਿੰਦਾ ਸੀਗਾ, ਹੁਣ ਤਾਂ ਰੁੱਖ ਹੈ ਹੀ ਨਹੀਂ ਕਿਸੇ ਦੇ ਘਰੇ ਕਿਤੇ ਵੀ ਨੀ ਹੈਗਾ। ਰੁੱਖ ਲੋ ਨਾ ਲੋਕ ਹੂੰ ਲੋਕਾਂ ਨੇ ਰੁੱਖ ਬਿਲਕੁਲ ਖ਼ਤਮ ਕਰਤੇ ਰੁੱਖ। ਤੇ ਬਾਕੀ ਏਦੇ ਹੋਰ ਵੀ ਕਈ ਕਾਰਨ ਹੋ ਗਏ। ਮੰਨ ਲਓ ਜਿਵੇਂ ਹੁਣ ਫ ਵੱਡੀਆਂ- ਵੱਡੀਆਂ ਫੈਕਟਰੀਆਂ ਬਣ ਗਈਆਂ, ਫੈਕਟਰੀਆਂ ਦੇ ਵਿੱਚ ਧੂੰਆਂ ਹੁੰਦਾ ਗਾ ਬਾਕੀ ਉਹਨਾਂ ਦੀ ਜੋ ਰਹਿੰਦ ਖੂੰਹਦ ਆ, ਉਹ ਓਨਾ ਡਿਸਟ੍ਰੋਏ ਨਹੀਂ ਕਰਦੇ, ਚੰਗੇ ਢੰਗ ਨਾਲ। ਅਤੇ ਉਹਨੂੰ ਵੇਸਟੇਜ ਨੂੰ ਉਹ ਨਹੀਂ ਕਰਦੇ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਹੈਗਾ ਸਰਕਾਰਾਂ ਵੱਲੋਂ ਉਹ ਚੀਜ਼ ਦੇ ਵੀ ਉਹਨਾਂ ਨੇ ਜਿਵੇਂ ਪਾਣੀ ਛਿਡਤਾ ਪਾਣੀ ਪ੍ਰਦੂਸ਼ਿਤ ਹੋ ਗਿਆ ਤੇ ਇਹ ਜਾਣੀ ਕਿ ਪ੍ਰਦੂਸ਼ਣ ਵੀ ਆਪਣਾ ਹੈ ਪੋਲਿਊਸ਼ਨ ਵੀ ਕਈ ਪ੍ਰਕਾਰ ਦਾ ਹੈ ਗਾ ਜਿਵੇਂ ਕਹਦੀ ਵੀ ਹਵਾ ਹੋ ਗਈ, ਹਵਾ ਦਾ ਪ੍ਰਦੂਸ਼ ਨ ਹੋ ਗਿਆ, ਪਾਣੀ ਦਾ ਹੋ ਗਿਆ, ਆਪਾਂ ਕਹਿ ਦੀ ਏ ਆਪ ਅਹ ਆਵਾਜ਼ ਆਲਾ ਹੋ ਗਿਆ ਠੀਕ ਏ, ਇਹ ਮਤਲਬ ਵੀ ਹਰੇਕ ਤਰ੍ਹਾਂ ਦਾ ਪ੍ਰਦੂਸ਼ਣ ਹੋ ਗਿਆ, ਜਿਵੇਂ ਹੁਣ ਵੱਡੇ ਕਾਰਖਾਨੇ ਨੇ, ਉਹਦੇ ਵਿੱਚ ਜਿਹੜੇ ਪਦਾਰਥ ਬਣਦੇ ਨੇ ਕੁੱਛ ਵੀ ਬਣਦਾ ਉਹਦੀ ਰਹਿੰਦ ਖਹੂੰਦ ਗੰਦਗੀ ਕੂੜਾ ਕਰਕਟ ਆ, ਠੀਕ ਆ ਉਹ ਲੋਕ ਮੰਨ ਲਾ ਵੀ ਉਹ ਵਿੱਚ ਪ੍ਰੋਡਕਟ ਇਹੋ ਜਿਹੇ ਨੇ ਜਿਹੜੇ ਫੈਕਟਰੀ ਚ ਨਿਕਲਦੇ ਨੇ, ਉਹਨਾਂ ਨੂੰ ਲੋਕ ਆਪਣਾ ਰਾਜਨ ਬਣਾਉਣ ਵਾਸਤੇ ਵਰਤ ਲੈਂਦੇ ਨੇਗੇ।
ਤੇ ਫਿਰ ਉਹ ਉਦੇ ਨਾਲ ਕੀ ਆ, ਉਹਦੇ ਨਾਲ ਸਾਡਾ ਪਾਣੀ ਖਰਾਬ ਹੁੰਦਾ ਗਾ। ਜਿਵੇਂ -ਉਹਨੂੰ ਫਿਰ ਨਦੀਆਂ ਝੀਲਾ ਚ ਜਾਂ ਉਦੀ ਵੇਸਟੇਜ ਆ ਉਹਦੇ ਨਾਲ ਆਪਣਾ ਜਿਹੜਾ ਪਾਣੀਆਂ ਗਾ, ਉਹ ਪਾਣੀ ਆਲਾ ਪ੍ਰਦੂਸ਼ਣ ਹੋ ਜਾਂਦਾ ਜੀ। ਉਹ ਆਪਾਂ ਨੇ ਜਾਂ ਆਪਣੇ ਲਈ ਜਾਨਵਰਾਂ ਦੀ ਵਾਸਤੇ ਵੀ ਖ਼ਤਰਾ ਗੰਦਾ ਪਾਣੀ ਪਿਆ ਰਹਿੰਦਾ ਗਾ ਤੇ ਓਦੇ ਵਿੱਚੋਂ ਮੰਨ ਲਓ ਮੱਖੀ ਜਾ ਮੱਛਰ ਹੋ ਜਾਂਦਾ ਪਾਣੀ ਖੜ ਜਾਂਦਾ ਗਾ ਉਹਦੇ ਵਿੱਚ ਉਹਦੇ ਨਾਲੋਂ ਬਿਮਾਰੀਆਂ ਫੈਲਦੀਆਂ ਨੇ, ਜਿਵੇ- ਮਲੇਰੀਆ ਵਗੈਰਾ ਹੋ ਗਿਆ, ਹੋਰ ਕੈਂਸਰ ਵਰਗੇ ਇਹਨਾਂ ਬਿਮਾਰੀਆਂ ਦਾ ਕਾਰਨ ਵੀ ਇਹ ਚੀਜ਼ ਬਣਦੀ ਹੈ ਨਾ।
ਹਾਂਜੀ। ਹੋਰ ਜਿੰਨੇ ਵੀ ਮੱਛਲੀਆਂ ਨੇ ਜਿੰਨੇ ਪਾਣੀ ਆਲੇ ਜੀਵ ਨੇ ਸਾਰੇ ਇਹਨਾਂ ਕਰਕੇ ਮਰ ਜਾਂਦੇ ਨੇ।
ਇਹ ਚੀਜ਼ਾਂ ਨੇ ਮਨ ਲੋ ਜਿਵੇਂ ਜੇ ਜੰਗਲੀ ਜੀਵ ਨੇ ਜਿਹੜੇ ਜੰਗਲੀ ਜੀਵ ਨੇ ਇਹਨਾਂ ਨੇ ਇਹਨਾਂ ਨਾ ਇਹਨਾਂ ਵਾਸਤੇ ਜਿਹੜੀ ਉਹ ਮਤਲਬ ਵੀ ਹਵਾ ਪ੍ਰਦੂਸ਼ਤ ਹੁੰਦੀ ਆ ਉੱਥੇ ਜਿਵੇਂ ਮੰਨ ਲੋ ਉੱਥੇ ਟੋਏ ਟਿੱਬੇ ਪੈ ਰੈ ਨੇ ਇਹਨਾਂ ਦਾ ਕੋਈ ਪ੍ਰਬੰਧ ਨੀ ਵਿਚਾਰੇ ਵਾਸਤੇ
ਉੱਥੇ ਮੰਨ ਲੌ ਵੀ ਮੱਛਰ ਵਗੈਰਾ ਰਹਿੰਦਾ ਗਾ ਤਾਂ ਹੀ ਬਿਮਾਰ ਹੋਏ ਨੇ ਜੰਗਲੀ ਜੀਵ। ਇਹਨਾਂ ਦਾ ਵੀ ਉਹ ਕਰਨਾ ਚਾਹੀਦਾ ਨਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜੰਗਲਾਂ ਜੁਗਲਾਂ ਵਗੈਰਾ 'ਚ ਬਾਕੀ ਜਿਵੇਂ ਲੋ ਝੋਨੇ ਦੀ ਕਣਕ ਜਾਂ ਨਾੜ ਨੂੰ ਅੱਗ ਲਾਉਂਦੇ ਨੇ, ਉਹਦੇ ਨਾਲ ਵੀ ਪ੍ਰਦੂਸ਼ਣ ਹੁੰਦਾ ਗਾ।
ਸਹੀ ਗੱਲ ਆ, ਸਹੀ ਗੱਲ ਆ, ਹਾਂਜੀ, ਸਹੀ ਗੱਲ ਆ। ਏਨਾਂ ਨੂੰ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਪਹਿਲੀ ਗੱਲ ਤਾਂ ਬੜੇ ਪੇੜ ਬਹੁਤ ਲਗਾਣੇ ਚਾਹੀਦੇ ਨੇ।
ਛੱਡਦੇ ਨੇਗੇ, ਫਰਿੱਜ ਹੋ ਗਏ ਇਹ ਵੀ ਘਾਤਕ ਨੇ ਆਪਣੇ ਵਾਸਤੇ।
ਏਸੀ ਤੇ ਅੱਜ ਕੱਲ੍ਹ ਸਭ ਦੇ ਘਰ ਹੈਗੇ ਨੇ, ਕਿਉਂਕਿ ਇੰਨੀ ਗਰਮੀ ਹੋ ਗਈ ਐ ਹਾਂਜੀ ਇੰਨੀ ਗਰਮੀ ਆ, ਇੰਨੀ ਗਰਮੀ ਆ, ਕਿ ਸਭ ਨੇ ਏ ਸੀ ਲਗਾਏ ਨੇ, ਜਿਹਦੇ ਕਰਕੇ ਹੋਰ ਗਰਮੀ ਵੱਧ ਰਹੀ ਐ
ਬਿਲਕੁਲ ਜੀ ਬਿਲਕੁਲ ਹੂੰ ਏਸੀ ਹਰ ਇੱਕ ਘਰ ਏਸੀ ਆ ਹੁਣ ਸਾਰਾ, ਸਾਰਾਦਿਨ ਚੱਲੀ ਜਾਂਦਾ ਉਹ ਵੀ ਇਹ ਜਿਹੜੇ ਗੈਸ ਕੱੜ ਛੱਟਦੇ ਨੇ ਨਾ ਇਹ
ਹਾਂਜੀ, ਉਹਦੇ ਨਾਲ ਵੀ ਬਹੁਤ ਪੋਲਿਊਸ਼ਨ ਹੁੰਦਾ ਗਲੋਬਲ ਵਾਰਮਿੰਗ ਵਧ ਇਹ ਐ ਹੁਣ ਟਾਈਮ ਨਾਲ ਬਾਰਿਸ਼ ਨੀ ਹੁੰਦੀ ਐ, ਹੁੰਦੀ ਐ ਤੇ ਬਹੁਤ ਜ਼ਿਆਦਾ ਬਾਰਿਸ਼ ਹੋ ਜਾਂਦੀ ਐ ਸਰਦੀ ਕਦੀ ਹੁੰਦੀ ਨਹੀਂ ਐ, ਕਦੀ ਤੇ ਓਲੇ ਪੈਣ ਲੱਗ ਜਾਂਦੇ ਨੇ
ਬਿਲਕੁਲ
ਇਸ ਲਈ ਪੂਰਾ ਕਲਾਈਮੇਟ ਚੇਂਜ ਹੋ ਗਿਆ
ਹਾਂਜੀ, ਹਾਂਜੀ ਹਾਂਜੀ ਮੈਂ ਹੁਣ ਮੀਹਾਂ ਮੂੰਹਾਂ ਦਾ ਪਾਣੀ ਦਾ ਪ੍ਰਬੰਧ ਨੀ ਹੈਗਾ। ਕੋਈ ਨਿਕਾਸੀ ਦਾ ਨੀ ਹੈਗਾ ਇਹ ਖੜਾ ਰਹਿੰਦਾ ਇਹਦੇ ਨਾਲ ਮਲੇਰੀਆ ਵਗੈਰਾ ਹੋਰ ਮ ਛਰ ਵਗੈਰਾ, ਕਿੰਨਾ ਕੁਛ ਉਹ ਹੁੰਦਾ ਗਾ ਹੂੰ
ਹਾਂਜੀ, ਹਾਂਜੀ ਇਸ ਲਈ ਇੱਥੇ ਸਭ ਤੋਂ ਆਪਣੇ ਆਸ ਪਾਸ ਸਫ਼ਾਈ ਰੱਖਣੀ ਚਾਹੀਦੀ ਹੈ ਹੈਨਾ। ਹੋਰ ਉਸ ਤੋਂ ਬਾਅਦ ਸਾਨੂੰ ਪੇੜ ਲਗਾਣੇ ਚਾਹੀਦੇ ਨੇ ਜਿਹਦੇ ਨਾਲ ਪੋਲਿਊਸ਼ਨ ਰੁਕੇਗਾ ਥੋੜ੍ਹਾ ਪਹਿਲਾਂ ਐ ਇਹ ਨਹੀਂ ਕਰ ਸਕਦੇ। ਕਿ ਸਾਰਾ ਹੀ ਰੁਕ ਜਾਏਗਾ। ਬਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੋ ਗੱਡੀਆਂ ਨੇ, ਅਗਰ ਯਾ ਤਾਂ ਆਪਾਂ ਘੱਟ ਇਸਤੇਮਾਲ ਕਰੀਏ
ਬਿਲਕੁਲ ਜੀ ਬਿਲਕੁਲ ਹਾਂ
ਕੇ ਹਾਂ ਸਾਨੂੰ ਕਿਤੇ ਵੀ ਜਾਣਾ ਹੁੰਦਾ, ਗੱਡੀ ਤੇ ਚਲੇ ਜਾਂਣੇ ਆ, ਕਾਰ ਤੇ ਚਲੇ ਜਾਂਣੇ ਹਾਂ, ਯਾ ਤੇ ਇਲੈਕਟ੍ਰਿਕ ਵਾਲੀ ਹੁਣ ਆ ਗਈਆਂ ਨੇ, ਓਹਦੇ ਨਾਲ ਚਲੋ ਏਹ ਹੈ ਕਿ ਪੋਲੂਊਸ਼ਨ ਨਹੀਂ ਹੁੰਦਾ
ਹਾਂਜੀ, ਬਾਕੀ ਆਪਣਾ ਜਿਵੇਂ ਆਪਾਂ ਪਲਾਸਟਿਕ ਵਗੈਰਾ ਦੀ ਵਰਤ ਤੋਂ ਘੱਟ ਕਰੀਏ, ਫੇਰ ਆਪਾਂ ਉਹਨੂੰ ਓਹ ਕਰ ਦੇਆਂਗੇ ਨਾ ਮ ਵੇਸਟ ਕਰਦੇ ਆ। ਪਲਾਸਟਿਕ ਵਗੈਰਾ ਨੂੰ, ਹੂਂ ਓਹ ਚੀਜ ਤੇ ਓਹ ਚੀਜ਼ ਤੇ ਵੀ ਓਹ ਹੁੰਦਾ ਗਾ, ਏਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਸਲਾਹ ਕਰਕੇ ਹੂਂੰ
ਸਹੀ ਗੱਲ ਆ। ਜੋ ਪਲਾਸਟਿਕ ਪੋਲੀਥੀਨ ਹੁੰਦੀ ਹੈ ਜਾਨਵਰਾਂ ਨੂੰ ਨਹੀਂ ਪਤਾ, ਓਹ ਖਾ ਲੈਂਦੇ ਨੇ ਗ਼ਲਤੀ ਨਾਲ
ਹਾਂਜੀ, ਜੇ ਹੁਣ ਡੀਜੇ ਵਗੈਰਾ ਚੱਲਦੇ ਨੇਗੇ, ਵੱਡੇ-ਵੱਡੇ ਹਾਰਨ ਹੋ ਗਏ, ਵਿਆਹ ਸ਼ਾਦੀਆਂ ਇਹਨਾਂ ਨਾਲ ਵੀ ਸ਼ੋਰ ਪ੍ਰਦੂਸ਼ਣ ਹੁੰਦਾ ਹੈਗਾ, ਜਿਵੇਂ ਇਹ ਨਾਲ ਆਪ ਆਪਣੇ ਲੋਕਾਂ ਨਾਲ ਬਿਮਾਰੀਆਂ ਲੱਗਦੀਆਂ, ਖੂਨ ਮਤਲਬ ਵੀ ਖੂਨ ਦਾ ਦਵਾ ਵਧਣ ਲੱਗ ਜਾਂਦਾ
ਹੂਂ
ਅ ਖੂਨਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਲੋਕਾਂ ਨੂੰ, ਸਿਰ ਦਰਦ ਵਗੈਰਾ ਤਣਾਅ, ਮਤਲਬ ਵੱਧ ਜਾਂਦਾ ਗਾ ਇਹ ਚੀਜ਼ਾਂ, ਬਹੁਤ ਜ਼ਿਆਦਾ ਚੀਜ਼ਾਂ ਨੇ, ਇਹ ਜੇਹੜੀਆਂ ਮਤਲਬ ਇਹ ਬਿਮਾਰੀ ਦਾ ਕਾਰਨ ਬਣਦੀ ਨੇਆਂ ਇਹ ਪ੍ਰਦੂਸ਼ਣ ਕਰਕੇ ਬਣਦੀਆਂ ਨੇ, ਆਪਾਂ ਕਹਿ ਦੇਨੇ ਵੀ ਨੋਰਮਲ ਚੀਜ਼ਾਂ ਨੇ ਇਹ ਹਵਾ ਜਦੋਂ ਸ਼ੋਰ ਪ੍ਰਦੂਸ਼ਣ ਕਹਿੰਦੇ ਆਪਾਂ ਨੂੰ, ਉਹ ਚੀਜ਼ ਨਾਲ ਬਣਦੀਆਂ ਨੇ ਹੈਗੀਆਂ ਬਾਕੀ ਆਪਣੇ ਚ ਵੀ ਘਾਟ ਆ ਨੇ ਨਾ, ਆਪਾਂ ਜਿ ਕੋਈ ਚੀਜ਼ ਹੁੰਦੀ ਹੈ, ਬੈਠੇ ਜਿਵੇਂ ਉਹਨੂੰ ਸਿੱਟ ਦਿੰਦੇ ਹਾਂ ਕਿਸੇ ਥਾਂ ਤੇ ਖਰਾਬ ਚੀਜ਼ਾਂ ਦੀ ਮਤਲਬ ਵੀ ਮੰਨ ਲੋ ਉਹਨੂੰ ਆਪਾਂ ਠੀਕ ਨੀ ਕਰਾਉਂਦੇ, ਆਪਾਂ ਹੀ ਵੇਸਟ ਛੱਡਦੇ ਨੇ ਉਹਨਾਂ ਨੂੰ ਫੇਰ ਓਹ ਕਬਾੜਖਾਨੇ ਦੇ ਰੂਪ, ਕਬਾੜਖਾਨੇ ਦੇ ਰੂਪ ਛ ਪਈਆਂ ਰਹਿੰਦੀਆਂ ਨੇ, ਤੇ ਫੇਰ ਜਦੋਂ ਆਪਾਂ ਨੂੰ ਵਰਤਦੇ ਨੇ ਚੀਜ਼ਾਂ ਨੂੰ ਫੇ ਉੱਥੇ ਮੰਤਲਬ ਵੀ ਗੰਦਗੀ ਫੈਲ ਜਾਂਦੀ ਹੈਗੀ ਤਾਂ ਕਰਕੇ ਓਹ ਚੀਜ਼ਾਂ ਤੋਂ ਵੀ ਆਪਾਂ ਨੂੰ ਬਿਮਾਰੀਆਂ ਹੁੰਦੀਆਂ ਨੇ ਏਹ ਚੀਜ਼ ਹੈ, ਏਹ ਚੀਜ਼ ਦਾ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਨਾ ਬਾਕੀ ਪ੍ਰਦੂਸ਼ਣ ਬੋਰਡ ਦਾ ਏਹ ਚੀਜ਼ ਦਾ ਕਰਦਾ ਨੀ ਕੋਈ ਹੱਲ ਇੱਕ ਸੰਤ ਸੀਗੇ ਸੀਚੇ ਵਾਲ ਓਹ ਬਹੁਤ ਯੋਗਦਾਨ ਪਾਇਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹਨੂੰ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਉਹਨਾਂ ਨੇ ਬਹੁਤ ਜ਼ਿਆਦਾ ਸ ਅ ਵਾਤਾਵਰਨ ਨਾਲੋ ਨਾ ਬਹੁਤ ਜ਼ਿਆਦਾ ਪ੍ਰੇਮ ਆ ਉਹਨਾਂ ਨੇ ਬਹੁਤ ਜ਼ਿਆਦਾ ਸਫਾਈ-ਸਫੂਈ ਕਰਾਈ ਉਹਨਾਂ ਨੇ ਨਾਲੇ ਵਗੈਰਾ ਦਾਦੀ ਉੱਧਰ ਆ ਆਪਣੇ ਆਪਦੇ ਏਰੀਏ ਚ, ਉਹਨਾਂ ਨੇ ਬਹੁਤ ਯੋਗਦਾਨ ਦਿੱਤਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਿੱਚ ਏਦਾਂ ਈ ਮਤਲਬ ਵੀ ਉਪਰਾਲੇ ਹੋਣੇ ਚਾਹੀਦੇ ਨੇ ਵੀਏ ਆਪਣਾ ਏਹ, ਹੋ ਸਕੇ ਆਪਣਾ ਪ੍ਰਦੂਸ਼ਣ ਘੱਟ ਸਕੇ
ਹੂੰ ਹੂੰ ਹਾਂਜੀ
ਵੈਸੇ ਤਾਂ ਹੁਣ ਏਹ ਗੌਰਮੈਂਟ ਵੱਲੋਂ ਬਣਾਇਆ ਜਾਂਦਾ ਹੈ ਏਹ ਪੰਜ ਜੂਨ ਦਾ ਜੇਹੜਾ ਦਿਨ ਹੈ ਨਾ ਓਹ ਪ੍ਰਦੂਸ਼ਣ ਦਿਵਸ ਵਜੋਂ ਮਨਾਇਆ ਜਾਂਦਾ
ਹਾਂਜੀ ਹਾਂ
ਏਹ ਪਰ ਫਿਰ ਵੀ ਇਨੀੱ ਪਿਆਨਕ ਇੱਕ ਪਾਂ ਕਾ ਪਾ ਬਵਾ ਇਕ ਇਹਨੂੰ ਸਮੱਸਿਆ ਕਹਿ ਸਕਦੇ ਹਾਂ ਵੀ ਏਹ ਹਰ ਇੱਕ ਨੂੰ ਇਹ ਚੀਜ਼ ਬੰਦੇ ਨੂੰ ਹਰ ਇੱਕ ਇਨਸਾਨ ਨੂੰ, ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਏਹ ਤੇ ਸਰਚ ਕਰਨੀ ਚਾਹੀਦੀ ਆ ਵੀ ਕਿੱਥੋਂ ਏਹ ਘੱਟ ਸਕਦਾ ਮਨ ਲਓ ਵੀ ਰੁੱਖ ਲਗਾ ਦੋ ਜਾਂ ਮੰਨਲਾ ਵੀ ਚ ਕੋਈ ਨਿਯਮ ਬਣਾਏ ਜਾਣ ਸਰਕਾਰ ਵੱਲੋਂ ਵੀ ਕੰਟਰੋਲ ਕੀਤਾ ਜਾ ਸਕੇ ਜਿਵੇਂ ਵੱਡੇ ਹਾਰਨ ਹੋ ਗਏ ਹੁਣ ਫਿਰ ਵੀ ਬੈਣ ਫਿਰ ਵੀ ਓਹ ਏ ਕੰਪਨੀਆਂ ਬਣਾਉਂਦੀਆਂ ਨੇ ਜਾਂ ਵੇਚਦੀਆਂ ਨੇ ਓਹਨਾਂ ਦੇ ਓਹਨਾਂ ਦੇ ਨੱਥ ਪਾਉਣੀ ਚਾਹੀਦੀ ਆ ਪੀ ਚੀਜ਼ਾਂ ਨੂੰ ਕੰਟਰੋਲ ਹੋਵੇ ਨਾ
ਹਾਂਜੀ
ਜਣੀ ਕਿ ਜੀ ਹੂਂ
ਸਈ ਗੱਲ ਐ, ਸਭ ਤੋ ਜਆਦਾ ਜੇ ਛੋਟੇ ਬੱਚਿਆਂ ਨੂੰ ਅਗਰ ਆਪਾ ਗ਼ਲਤੀ ਨਾਲ ਵੀ ਬਾਹਰ ਲੈ ਜਾਈਏ ਤੇ ਓਨਾਂ ਨੂੰ ਤੇ ਸਾਹ ਦੀ ਪ੍ਰੋਬਲਮ ਹੋ ਜਾਂਦੀ ਏ ਕਿਉਂਕਿ ਏਨਾ ਜ਼ਿਆਦਾ ਏ ਲਾਏ, ਐ ਐ ਪ੍ਰਦੂਸ਼ਨ
ਸੁਣ ਮੌਸਮ ਦੇ ਹਿਸਾਬ ਨਾਲ ਜੇ ਸੋਚਿਆ ਜਾਵੇ ਤਾਂ ਬੋਹਤ ਜ਼ਿਆਦਾ ਪ੍ਰਦੂਸ਼ਣ ਆ, ਆੱਜ ਦੇ ਆੱਜ-ਕਾੱਲ ਆੱਜ-ਕਾੱਲ ਜਿਵੇਂ ਮਿੱਟੀ ਟਰੈਫਿਕ ਬਹੁਤ ਹੀ ਜਿਆਦਾ ਜਿੱਥੇ ਟਰੈਫਿਕ ਵਗੈਰਾ ਜਾਦੇ ਓ ਸ਼ੈਰਾਂ ਚ ਵੱਡੇ ਸ਼ਹਿਰਾਂ ਚ ਓਥੇ ਤਾਂ ਬੋਹਤ ਜਾਦੇ ਓਹੋ, ਬੋਹਤ ਜਾਦਾ ਔਖਾ ਨਾ ਉਥੇ ਤਾਂ ਜਿਵੇਂ ਸੋਰ ਹੋਗਿਆ, ਸੋਰ ਦਾ ਪ੍ਰਦ ਹੋਗਿਆ ਹਵਾ ਪਲਿਊਸ਼ਨ ਹੋ ਗੀ, ਧੂੰਏ ਨਾਲ, ਬਾਈਕਾਂ ਦੇ ਨਾਲ ਗੱਡੀਆ ਦੇ ਨਾਲ ਉਸ ਦਾ ਓਦੋ ਵੀ ਜਿਆਦ ਪ੍ਰਦੂਸ਼ਨ ਹੈ ਨਾ
ਓਈ ਤੇ ਹੈ ਸਬ ਤੋਂ ਜਾਦਾ ਕੇਸਿਸ ਆੱਜ-ਕੱਲ ਏਹੀ ਆ ਰੇ ਨੇ, ਕਿਸੇ ਨੂੰ ਸਾਹ ਨੀ ਆ ਰਹਿਆ, ਕਿਸੇ ਨੂੰ ਪੈਸਾ ਵ ਦੇ ਚੱਕਰ ਤੇ ਕਿਸੇ ਅ ਮਤਲਬ ਕਿ ਖਾਂਸੀ ਔਰ ਜੁਕਾਮ, ਬੁਖਾਰ ਸਬ ਹੋ ਜਾਂਦਾਂ। ਸਾਹ ਨਈ ਆਂਦਾ ਨਾ, ਹਾਂਜੀ। ਐਕਚੁਲੀ ਸਾਨੂੰ ਐਹੀ ਕਰਨਾ ਚਾਹੀਦਾ ਜਿੰਨਾ, ਹਾਂ
ਇੰਡਸਟਰੀ-ਇੰਡਸਟਰੀ ਏਰੀਆ ਬੁਹਤ ਜਿਆਦਾ ਫੈਕਟਰੀਆਂ ਵਗੈਰਾ ਲੱਗੀਆਂ ਨੇ, ਓਥੇ ਤਾਂ ਏਦਾ ਉਥੇ ਤਾਂ ਬੋਹਤ ਲੋਕ ਕਦੋ ਦਾ ਬੁਹਤ ਜਿਆਦਾ ਬੁਰਾ ਹਾਲ ਆ, ਏ ਸਾਬ ਪਤਾ ਫੇਰ ਵੀ ਠੀਕ ਏ, ਜਿੱਥੇ ਇੰਡਸਟਰੀ ਏਰੀਆ ਜਾਦੇ ਆ, ਫੈਕਟਰੀਆਂ ਵਗੈਰਾ ਲਾ ਲੋ, ਜਿਵੇਂ ਲੁਧਿਯਾਨਾ ਹੋਗਯਾ ਓਥੇ ਇੰਡਸਟਰੀ ਏਰੀਆ ਕਾਫੀ ਆ, ਓਥੇ ਤਾ ਬੋਹ ਜਾਦਾ ਪੋਲਯੂਸ਼ਨ ਆ। ਏ ਚੀਜਾਂ ਦਾ ਓਥੇ ਯਾ ਫੇਰ ਬੋਤ ਦਿੱਕਤ ਆ ਗੀ, ਮੈਂ ਏ ਸੋਚ ਰੇਆ ਵੀ ਏ ਤੇ ਹੱਲ ਹੋਨਾ ਚਾਂਈਦਾ ਏ ਵੀ ਜਾਗਰਤ ਕਰੀਏ
ਹਾਂਜੀ, ਚਲੋ ਜੀ। ਠੀਕ ਆ ਜੀ, ਫੇਰ ਆਪਾਂ ਕਲ ਗਲ ਕਰਾਂਗੇ, ਹੈਨਾ।
ਠੀਕ ਐ ਜੀ, ਠੀਕ ਐ, ਓਕੇ, ਠੀਕ ਐ ਜੀ, ਠੀਕ ਸ਼ਾਸ਼ੀ ਕਾਲ ਜੀ, ਸ਼ਾਸ਼ੀ ਕਾਲ।